ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਮੀ ਜੀ ਹਾਂਜੀ-ਹਾਂਜੀ ਵਧੀਆ। ਤੁਸੀਂ ਸੁਣਾਓ? ਠੀਕ
ਹਾਂ ਬਸ ਹਾਂ ਮੈਂ ਠੀਕ ਹਾਂ। ਹੋਰ ਤੂੰ ਸੁਣਾ ਠੀਕ ਹੈ?
ਬਾਨੇ ਸਿਰ ਗਲਤ ਤੇ ਤੁਹਾਡੇ ਨਾਲ ਇਸਏੇ ਬਹਾਨੇ ਸੀ ਹਾਂ ਦੂਰ ਹੋ ਗਈ ਤੇ ਸਹੀ ਗੱਲ ਹੈ। ਹੋਰ ਸੁਣਾਓ।
ਬਸ ਬੈਠੀ ਹੋਈ ਸੀ ਮੈਂ। ਹਾਂ ਹੋਰ ਬਸ ਅੱਜ ਮਨ ਨੀ ਕੀਤਾ। ਜਾਣ ਲੱਗੀ ਸੀ, ਮੀਹ ਆ ਗਿਆ ਫਿਰ ਰੁਕ ਗਈ ਮੈਂ ਉੱਥੇ ਹੀ। ਤੇ ਫੇਰ ਕੁਛ ਮਾਰਕੀਟ ਤੋਂ ਸਮਾਨ ਲੈਣਾ ਸੀ। ਮਨੂੰ ਅਸੀਂ ਡਰਾਈ ਫਰੂਟ ਵਗੈਰਾ ਕਹਿੰਦੇ ਸੀ ਮੰਮੀ ਮੈਨੂੰ ਲੈ ਦੋ। ਤੇ ਫਿਰ ਮੈਂ ਚ ਉਥੇ ਸਹੀ ਨਹੀਂ ਮਿਲਦਾ ਹੈਗਾ। ਫਿਰ ਕਹਿੰਦੀ ਮੰਮੀ ਫਰਿਜ ਚ ਰੱਖ ਲਾਂਗੀ। ਹਾਂ, ਉਥੇ ਸਹੀ ਨੀ ਮਿਲਦਾ ਮਤਲਬ ਨਾ ਉਹ ਚੀਜ਼ ਨਹੀਂ ਹੈ। ਹਰ ਚੀਜ਼ ਮਿਲਾਵਟੀ, ਹਰ ਚੀਜ਼ ਨਕਲੀ ਹਰ ਚੀਜ਼
ਐਸਾ ਕਿਉਂ? ਵੈਸੇ ਇੰਨੀ ਦੂਰ ਵੀ ਨਹੀਂ ਹੈ ਹੈ ਤੇ।
ਅਰੇ ਬਸ ਉਹ ਕਹਿੰਦੇ ਨੇ ਉੱਥੇ ਰੀਅਲ ਨਾ ਘਿਓ, ਨਾ ਦੁੱਧ ਕੁੱਛ ਸਾਰਾ ਘਿਉ ਘਿਉ ਮੈਂ ਇੱਥੇ ਭੇਜਣੀ ਆ।
ਅੱਛਾ ਜੀ।
ਘਿਓ ਘਿਉ ਉੱਥੇ ਹੀ ਭੇਜਣੀ ਆ। ਕਿੰਨਾ ਚਿਰ ਹੋ ਗਿਆ ਘਿਓ ਤਾਂ ਉੱਥੋਂ ਹੀ ਜਾਂਦਾ ਇਹਦਾ। ਸੋਨੂੰ ਨੂੰ ਵੀ ਉੱਥੋਂ ਭੇਜਣੀ ਆ। ਸੋਨੂੰ ਤਾਂ ਚਲੋ ਉੱਥੇ ਉੱਥੇ ਮੱਖਣ ਮਿਲਦਾ। ਸੋਨੂੰ ਕਹਿੰਦਾ ਮੰਮੀ ਤੇ ਮੱਖਣ ਦਾ ਘਿਓ ਉਹਨੂੰ ਕਢਨਾ ਆਉਂਦਾ ਨੀ। ਹਾਂ ਹਾਂ ਜਿਹੜਾ ਆਉਂਦਾ ਹੁੰਦਾ ਪਹਿਲਾਂ ਤਾਂ ਦੋ ਕਿਲੋ ਘਿਓ ਕਰਾਵਾਂਗੀ ਫਿਰ ਬਾਕੀ ਹੋਰ ਸਮਾਨ ਮਤਲਬ
ਅੱਛਾ, ਠੀਕ ਹੈ। ਉਹ ਵੀ ਉੱਧਰ ਠੀਕ ਹੈ?
ਹਾਂ-ਹਾਂ ਠੀਕ ਹੈ ਸੋਨੂੰ ਠੀਕ।
ਅੱਛਾ ਚਲੋ ਵਧੀਆ। ਹਾਂ ਸੱਚ! ਤੁਹਾਨੂੰ ਵੀ ਵਧਾਈਆਂ ਹੋਣ ਬਹੁਤ-ਬਹੁਤ ਮੁਬਾਰਕਾਂ ਹੋਣ ਗੱਡੀ ਦੀਆਂ। ਹਾਂ ਨਹੀਂ, ਬੱਚਿਆਂ ਦੇ ਨਾ ਅਲੱਗ ਹੀ ਮਾਮੀ ਜੀ ਖ਼ੁਸ਼ੀ ਹੁੰਦੀ ਹੈ। ਹਨਾ ਬੱਚੇ ਦੀ?
ਖੁਸ਼ੀ ਹੁੰਦੀ ਹੈ। ਅਰੇ ਅਹ ਲੈਣੀ ਨੀ ਸੀ। ਮੈਂ ਤੇ ਮਨਾ ਕਰਦੀ ਸੀ ਕਾਕੇ ਹਜੇ ਰੁਕ ਜਾ ਕਹਿੰਦਾ ਨਹੀਂ ਮੰਮੀ ਤੁਹਾਡੇ ਬਰਡੇ ਚ ਤੁਹਾਨੂੰ ਸਰਪ੍ਰਾਈਜ਼ ਹੈ ਨਾ। ਤੁਹਾਨੂੰ ਦੇਣਾ ਹੀ ਦੇਣਾ। ਹਾਂ ਬਡੇ ਦਾ ਗਿਫਟ ਦਿੱਤਾ ਸੂ ਹਾਂ
ਨਹੀਂ-ਨਹੀਂ, ਖੈਰ! ਬੜਾ ਸਮਝਦਾਰ ਹੈ ਬਹੁਤ ਜ਼ਿਆਦਾ ਮਤਲਬ ਕਿ ਪਤਾ ਲੱਗਦਾ ਨਾ ਬੱਚੇ ਦਾ। ਦੇਖਦੇ ਹਾਂ। ਮਿਲਿਆ ਵੀ ਸੀ ਮੈਨੂੰ ਇੱਕ ਵਾਰੀ ਬਾਜ਼ਾਰ ਦਿਨ ਜਦੋਂ ਆਇਆ।
ਆਹੋ ਕਹਿ ਰਿਹਾ ਸੀ ਕਹਿ ਰਿਹਾ ਸੀ। ਉਹਨਾਂ ਦੀਦੀ ਮਿਲੇ ਸੀ। ਹਾਂ ਹੂੰ
ਤੇ ਗੱਲ ਬਾਤ ਕਰਦਾ ਪਿਆ ਸੀ। ਅਛਾ ਚੇਂਜ ਵੀ ਕਾਫੀ ਹੋ ਗਿਆ ਹੁਣ ਨਾ?
ਏ ਹੋਰ ਸਲਾ ਲੱਗਦਾ ਸੀ ਥੋੜਾ ਬਚਪਨੇ ਵਿੱਚ, ਹੁਣ ਲੱਗਦਾ ਹਾਂ ਬੱਚਾ ਜਿਦਾਂ ਹੋ ਜਾਂਦਾ ਨਾ ਮੇਚਿਓਰ, ਹਾਂ ਹੋ ਗਿਆ ਐ। ਕਰਾ ਦਿੰ ਬਣਾ ਦਿੰਦੇ ਨੇ ਹਾਂਜੀ। ਨਈ ਬੋਤ ਸਮਝਦਾਰ ਐ, ਏਦਾਂ ਈ ਹੋਣਾ ਚਾਈਦਾ ਮਾਮੀ ਜੀ। ਠੀਕ ਐ ਹੋਰ।
ਬਸ
ਹੂੰ।
ਤੇ ਹਾਂ ਮਾਮਾ ਠੀਕ ਏ, ਬਸ ਅੰਦਰ ਬੈਠੇ ਦੇ ਨੇ। ਮੈਂ ਵੀ ਹੁਣ ਕੈ ਰੀ ਸੀ ਹਾਂ ਲੇਟੇੰ ਥੋੜ੍ਹਾ ਜਾ ਕੇ। ਫੇਰ ਫੋਨ ਆ ਗਿਆ, ਮੈਂ ਕਿਆ ਚਲ ਗੱਲ ਕਰਾਂ। ਹਾਂ ਇਸ ਟੈਮ ਥੋੜੀ ਸੁਸਤੀ ਜੀ ਆਣੀ ਸ਼ੁਰੂ ਹੋ ਜਾਂਦੀ ਏ।
ਫੇਰ ਮੈਂ ਕੈਂਦੀ ਹਾਏ ਦੋ ਰੋਟੀ ਖਾਣ ਦੀ ਦੇਰ ਹੁੰਦੀ ਏ।
ਹਾਂ ਬਸ ਹਾਂ ਮੇਰੀ ਵੀ ਅੱਖਾਂ ਬੰਦ ਹੋਣੀ ਸ਼ੁਰੂ ਹੋ ਜਾਂਦੀਆਂ ਨੇ, ਮੈਂ ਮੰਨਨ ਨੂੰ ਕਿਆ ਮੈਂ ਕਿਆ ਮੰਨਨ ਚੱਲਣੇ ਤੇ ਹੁਣੇ ਆ ਚੱਲ ਬਾਜ਼ਾਰ, ਦਪੈਰੇ ਤੇ ਮੇਰੇ ਕੋਲ ਫੇਰ ਨਾ ਪਤਾ। ਅੱਖਾਂ ਬੰਦ ਹੋਣ, ਤਿੰਨ ਚਾਰ ਦਿਨ ਹੋ ਗੇ ਨੇ ਤਿੰਨ ਚਾਰ ਦਿਨ ਹੋਗੇ ਰੋਜ਼ ਬਾਜ਼ਾਰ ਜਾਂਨੇ ਆਂ। ਪਰਸੋਂ ਯਮੁਨਾਨਗਰ ਗਏ ਸੀ, ਮਾਈ ਦੇ ਅਸੇ ਓਹ ਲੈ ਕੇ ਆਣਾ ਸੀ। ਓਹ ਕਕ ਕੈਂਦੇ ਨੇ ਬਲੈਕ ਬੋਰਡ। ਜੇੜਾ ਹੁੰਦਾ ਸਟੈਂਡ ਵਾਲਾ, ਨਾਲੇ ਕੈਂਦੀ ਮੰਮੀ ਥੋੜ੍ਹੀ ਕਰੋਕਰੀ ਦਾ ਸਮਾਨ ਲੈ ਦੋ। ਫੇਰ ਕਰੋਕਰੀ ਦਾ ਪਰਸੋਂ ਗਏ, ਤੇ ਕੱਲ ਫੇਰ ਕੀ ਕੈਨੇ ਨੇ ਕੈਂਦੀ ਮੰਮੀ ਮੈਨੂੰ ਬੈਗ ਲੈ ਦੋ।
ਹੂੰ ਅੱਛਾ।
ਕੇਨੀ ਮੰਮੀ ਮੈਨੂੰ ਬੈਗ ਲੈ ਦੋ ਪਰਸ। ਤੇ ਫੇਰ ਮਨੀ ਅਸੇ ਹਾਂ ਮਨੀ ਅਸੇ ਵੋਲਟ ਲੈ ਕੇ ਆਈ। ਤੇ ਫੇਰ ਹਾਂ ਫੇਰ ਓ ਕਰਦੇ ਕਰਦੇ ਚੱਪਲ ਵੇਖੀ ਏਨੇ ਆਪਣੀ। ਕੈਂਦੀ ਮੰਮੀ ਮੇਰੀ ਚਪਲ ਥੋੜੀ ਮੈਨੂੰ ਦਰਦ ਹੁੰਦੇ ਪੈਰ, ਵਧੀਆ ਲੈ ਦੋ।
ਅੱਛਾ ਅੱਛਾ ਚਲੋ ਵਧੀਆ ਹੋਰ ਕੀ ਐ, ਬੜਾ ਹੁੰਦਾ ਏ। ਵੀ ਨਾਨਕੇ ਆਣਾ ਐ ਸਮਾਨ ਲੈ ਕੇ ਜਾਣਾ।
ਹਾਂ ਬੰਦਾ ਨੂੰ ਹੁੰਦਾ ਵੀ ਮੈਂ ਏਥੋਂ ਲੈ ਜਾਵਾਂ, ਓਥੇ ਪਤਾ ਕੀ ਓਥੇ ਨਾ ਫੇਰ ਅੰਦਰ ਬੈ ਗੇ ਤੇ ਫੇਰ ਬੈ ਗੇ। ਫੇਰ ਓ ਮੋਥਾਜ ਹੁੰਦੀ ਲੈ ਕੇ ਆਈੰ, ਹਾਂ ਲੈ ਕੇ ਆਈੰ। ਓ ਕੋਈ ਭੁੱਲ ਜਾਂਦਾ। ਦਸ ਵਾਰੀ ਕੋ ਤਾਂ ਇੱਕ ਚੀਜ਼ ਓਨੂੰ ਯਾਦ ਰੈਂਦੀ, ਭੁੱਲ ਜਾਂਦਾ ਓਵੀ ਜਾਦ ਕਰ ਜ਼ਾਦਾਸ਼ ਅਜਕਲ ਸਭ ਕੁਛ ਏਦੀ ਹੈਗੀ। ਓਦੇ ਦਿਮਾਗੋਂ ਨਿਕਲ ਜਾਂਦਾ ਵਚਾਰਾ ਭੁੱਲ ਜਾਂਦਾ, ਫੇਰ ਕੈਂਦੀ ਮੰਮੀ ਜੇੜੀ ਜੇੜੀ ਚੀਜ਼ ਮੈਨੂੰ ਯਾਦ ਆਈ ਲੱਗਿਆ ਫੇਰ ਅੱਜ ਡਰਾਈ ਫਰੂਟ ਤੇ ਘਿਓ ਲੈ ਕੇ ਆਈਆਂ ਹੈਗੀਆਂ। ਡੱਬਾ ਮੈਂ ਕਿਆ ਤੁ ਜਿਲੇ ਜਾਏਗੀ ਤਾਂ ਜਾਣ ਲੱਗੀ ਉਸ ਟੈਮ ਈ ਲੈ ਕੇ ਦਾਂਗੀ, ਫੇਰ ਨਾ ਓ ਡੱਬੇ ਦੀ ਹਵਾੜ ਪੈ ਜਾਂਦੀ ਵਿੱਚ, ਡੱਬੇ ਦੇ ਵਿੱਚ। ਹਾਂ ਹਾਂ ਬਸ ਹੁਣ ਮਠਾਈ ਰੈ ਗੀ ਤੇ ਬਾਕੀ ਸਾਰਾ ਕੁਛ ਆ ਗਿਆ।
ਅੱਛਾ ਹੋਰ ਕਰਨੀ ਤੁਹੀ ਪੈਕਿੰਗ।
ਓਨਾ ਲੈ ਕੇ ਆਈ ਸੀ ਇੱਕ ਕੋਡ ਸੈੱਟ ਲੈ ਆਈ ਸੀ, ਮਾਈ ਦਾ ਹੁਣ ਮੈਂ ਪਿੱਛੇ ਪਾਇਆ ਸੀ ਏਦਾ ਬਡ- ਡੇ ਸੀ ਮਈ ਦਾ ਬਆ ਅਹ ਛੱਬੀ ਮਈ ਦਾ ਮੀਨਾ ਈ ਓਇਆ। ਮੈਂ ਏਦੇ ਕੱਪੜੇ ਦੇ ਪੈਹੇ ਪਾ ਤੇ ਸੀ ਫੇਰ ਕੈਂਦੀ ਮੰਮੀ ਹੁਣ ਕੱਪੜੇ ਨੀ ਲੈਣੇ ਤੁਸੀਂ ਮੈਨੂੰ ਯੂਸਏਬਲ ਸਮਾਨ ਲੈ ਦੋ।
ਅੱਛਾ ਹੂੰ ਠੀਕ ਏ ਵਧੀਆ।
ਕੈਹ ਬਿਲ ਨਾ ਘਰ ਵਾਲੇ ਨੂੰ ਦਿਖਾ ਦੀ, ਤੇਰੀ ਮਾਂ ਨੇ ਏਨਾ ਸਮਾਨ ਟੁਟੀਆਂ ਸਮਾਨ ਨਜ਼ਰ ਨੀ ਆਂਦਾ ਹੈਗਾਵ
ਸਈ ਗੱਲ ਐ।
ਬਈ ਪਤਾ ਤੇ ਚੱਲੇ ਮਾਂ ਨੇ ਹਾਂ ਮਾਂ ਨੇ ਏਨਾ ਦਿੱਤਾ ਹਾਂ ਸਾਢੇ ਨੌ ਜ਼ਾਰ ਦਾ ਸਮਾਨ ਬਣਾਏ ਦਾ। ਟੁੱਟਵਾਂ ਸਮਾਨ ਆ ਨਿੱਕਾ ਨਿੱਕਾ ਨਿੱਕਾ ਡਰਾਈ ਫਰੂਟ ਮੈਂਗਾ ਆਇਆ ਨਾ। ਡਰਾਏ ਫਰੂਟ ਤੇ ਦੇਸੀ ਘਿਓ ਮੈਂਗ ਅੱਧਾ-ਅੱਧਾ ਕਿੱਲੋ ਸਾਰਾ ਲੈਤਾ। ਦੇਸੀਂ ਕਿਉ ਅਸੀ ਕੀ ਕੈਂਦੇ ਸਾਡੇ ਨਾ ਦੁੱਧ ਦੇਣ ਵਾਲਾ ਆਂਦੈ। ਤੇ ਓਦੇ ਕੋਲੋਂ ਕੀ ਕੈਂਦੇ ਨੇ ਹਾਂ, ਓਨੂੰ ਕੈ ਦਈਦੈ, ਬਾਰਾਂ ਸੌ ਦੇ ਜਾਂਦਾ ਕਈ ਵ ਤੇਰਾਂ ਸੌ ਦਿੰਦਾ, ਤੇ ਹੋਨ ਓਦੇ ਕੋਲ ਹੈ ਨਈ। ਸੀ ਹੁਣ ਐਤਕੀ ਮੈਂ ਕਿੱਧਰ ਹੋਰ ਲੈ ਕਿਹੇ ਨੂੰ ਕੈਂਣਾ ਸੀ, ਓਨੂੰ ਕੈਂਣਾ ਸੀ, ਓਂਥੋ ਲੈ ਕੇ ਆਈ ਆ।
ਕਿੰਨਾ ਟਾਈਮ ਹੋ ਗਿਐ ਤੁਆਨੂੰ ਮਿਲੇ ਹੋਏ, ਐਵੇਂ ਲੱਗ ਰਿਹਾ ਹੈਨਾ? ਮੈਂ ਵੀ ਆਂਦੀ ਹਾਂ, ਬਸ ਥੋੜ੍ਹੀ ਦੇਰ ਆਂਨੀ ਆ, ਚਲੀ ਜਾਂਨੀ ਆ, ਜਲਦੀ -ਜਲਦੀ ਆਨੀ ਆ।
ਦਿੱਕਤ ਹੋ ਜਾਂਦੀ ਫੇਰ ਤੇ, ਬੰਦਾ ਨੂੰ ਕੈਂਦਾ ਵੀ, ਬੱਚੇਆਂ ਦੀ ਪੜ੍ਹਾਈਆਂ ਨੇ ਐ ਵੇ, ਔ ਵੇ। ਹੂੰ, ਓ ਕੈਂਦੇ ਲੋਕਲ ਵਾਲੇ ਤੇ ਬਿਲਕੁਲ ਨੀ ਆ ਪਾਂਦੇ, ਸਗੋਂ ਬਾਰ ਵਾਲੇ ਫੇਰ ਆ ਕੇ ਰੈ ਜਾਂਦੇ ਨੇ ਥੋੜੀ ਦੇਰ।
ਪੱਕਾ ਨੀ ਆ ਪਾਂਦੇ ਜੇ ਮੈਨ ਤੇ ਮੀਨਾ-ਮੀਨਾ, ਡੇਢ-ਡੇਢ ਮੀਨਾ ਹੋ ਜਾਂਦਾ ਜੇ, ਫੇਰ ਓ ਵੀ ਆਵਾਂਗੇ
ਹਾਂ, ਜੱਸੀ ਦੇ ਘਰ ਓ ਲੱਗੇ ਨੇ ਮਿਸਤਰੀ। ਤੇ ਮੈਨੂੰ ਕਈ ਜਾ ਰੀਏ, ਆਜਾ-ਆਜਾ, ਓਨੂੰ ਟਾਈਮ ਈਨੀ ਹੈਗਾ, ਓਤੇ ਕਿਚਨ ਕਰਵਾ ਰੀ ਏ ਅਪਨੀ ਥੋੜੀ। ਟਾਈਮ ਈਨੀ ਹੈਗਾ ਵਿਚਾਰੀ ਨੂੰ।
ਨਈ ਹੁੰਂਦਾ, ਕੱਲੇ ਬੰਦੇ ਵਾਸਤੇ ਤਾਂ ਵੈਸੇ ਵੀ ਨੀ ਹੁੰਦਾ ਜੇ।
ਥੱਕ ਗਈ ਏ ਕਿ ਮੰਨੇ ਨੂੰ ਗੁਰਪ੍ਰੀਤ ਨੂੰ ਫੀਵਰ ਹੋਯਾ ਦੈਓਨੂੰ ਫੀਵਰ ਹੋਯਾ ਦੈ। ਵਨ ਮਿੰਨਟ, ਵਨ ਮਿੰਨਟ, ਵਨ ਮਿੰਨਟ, ਮਾਸੀ ਏ ਨਾ, ਵਨ ਮਿੰਨਟ, ਫੋਨ ਦੇ ਦੋ ਮੁਝ ਕੋ। ਮਾਂ ਦਾ ਫੋਨ, ਮਾਂ ਵੀ ਬਿਜੀ ਹੋਈ ਪਈ ਏ ਨਾ, ਤੇ ਮੈਂ ਵੀ ਬਿਜੀ ਹੋਈ ਪਈ ਆ।
ਕਿਂਉਕਿ ਏਨਾਂ ਨੇ ਨਾ ਸਭ ਨੂੰ ਬੀਜੀ ਕਰ ਦਿੱਤਾ ਹਾਏ! ਕਿੰਨਾ ਸੋਣਾ ਬੋਲਦੀ।
ਯੇ ਦੇਖ, ਬੜਾ ਪਿਆਰਾ, ਬੜਾ ਪਿਆਰਾ, ਬੜਾ ਪਿਆਰਾ ਬੋਲਦੀ ਏ। ਬੜਾ ਈ ਮਿੱਠਾ ਬੋਲਦੀ ਏ ਹਾਂ, ਬੜਾ ਮਿੱਠਾ ਬੋਲਦੀ, ਪਿਆਰਾ-ਪਿਆਰਾ ਬੋਲਦੀ ਏ, ਹਾਂ। ਮੈਂ ਕੈਂਦੀ ਨਾਨੂ ਦਾ ਮਿੱਠੂ ਨਾਨੀ ਦਾ ਮਿੱਠੂ ਕੇੜਾ ਏ? ਕੈਂਦੀ, ਮੈਂ ਵਾਂ। ਮਾਹੀ, ਨਾਨੀ ਦਾ ਮਿੱਠੂ ਕੇੜਾ ਏ?
ਅੱਛਾ, ਹੈ।
ਨਾਨੀ ਦਾ ਮਿੱਠੂ ਕੇੜਾ ਏ?
ਹੂੰ।
ਮਾਹੀ
ਮੈਂ ਈ ਆਂ
ਬਜਾਰ ਚਲੀ ਜਾਏਗੀ, ਆਏ ਹਾਏ! ਚਾਰ-ਪੰਜ ਸੋ ਦਾ ਸਮਾਨ ਤੇ ਐ ਖਰਚ ਖਰੀਦ ਲੈਂਦੀ ਆ। ਯੇ ਬੀ ਲੇਦੋ, ਵੋ ਬੀ ਲੇਦੋ। ਯੇ ਬੀ ਲੇਦੋ, ਵੋ ਬੀ ਲੇਦੋ। ਆਏ-ਹਾਏ! ਜੀਣਾ ਹਰਾਮ ਕਰ ਦਿੰਦੀਏ। ਓਥੇ ਪਿੱਟ ਪੈਣਾ, ਲੰਮੀ ਪੈ ਜੇਗੀ। ਜਿੰਨੇ ਵਾਰੀ ਬਾਜਾਰ ਜਾਉ, ਉਂਂਨੇ ਵਾਰੀ ਸਮਾਨ ਚਾਈਦੈ।
ਓਨੇ ਵਾਰੀ ਚਾਈਦੈ।
ਓਈਂ ਨਾ ਪਿਆਰ ਮਿਲਦੈ, ਤਾਂਈ ਓ ਕੈਂਦੀ ਪਈ ਏਨਾ ਜਾਨ ਦਾ ਨਾਮ ਨੀ ਲੈਂਦੀ ਪੀ।
ਐ, ਤੇ ਕਦੀ ਵੱਡਾ, ਕਦੀ ਛੋਟਾ, ਤੇ ਕਦੀ ਵੱਡਾ।
ਅੱਛਾ, ਹੂੰ ਤਾਂਈ ਤੇ।
ਨਾ
ਚਲੋ ਵਦੀਐ, ਐਈ ਟਾਈਮ ਹੁੰਦੈ। ਹੋਰ ਖਾਂ-ਪੀ ਬੈਠੇ, ਖਾਂ-ਪੀ ਬੈਠੇ ਸੀ ਕਦੋਂ ਦੇ। ਅਸੀ ਬਨਾਈ ਸੀ ਤੋਰੀਆਂ, ਮੈਨੂੰ ਨੀ ਸਵਾਦ ਲਗਦੀਆਂ ਬਣਾ ਤੇ ਲਿੱਤੀਆਂ, ਪਰ ਮੈਂ ਖਾਂਦੀ ਘੱਟ ਈਆ ਆਪ ਈ। ਬਨਾਏ ਕੀ ਕੋਈ ਕੁਛ ਕੁਛ ਨੀ ਖਾਂਦਾ, ਕੁੱਛ ਨਾ ਪੁੱਛੋ।
ਜੀਅ ਨੀ ਕਰਦਾ ਬਨਾਨ 'ਤੇ, ਦਾਲਾਂ ਫੇਰ ਵੀ ਇੱਕ-ਅੱਧੀ ਖਾਧੀ ਜਾਂਦੀ ਹੈਗੀ ਏ।
ਬਨਾ-ਬਨਾ ਕੇ ਸੱਟਣ ਵਾਲਾ ਕੰਮ ਹੁੰਦੈ।
ਸੁੱਟਣ ਵਾਲਾ ਕੰਮ ਏ ਨਾ ਬਣਾਓ ਤਾਂ ਕਹਿਣਗੇ, ਬਣਾਇਆ ਕੁਛ ਨੀ, ਜੇ ਬਣਾਓ, ਤੇ ਖਾਂਦੇ ਕੋਈ ਨੀ। ਪੰਗਾ ਪਿਐ ਦਾ ਹੈਗਾ?
ਉਹ ਗਿਆ ਛੋਟੀ ਵਾਲਾ, ਕੁਛ ਵੀ ਨੀ ਖਾ ਕੇ ਗਿਆ। ਚਲਾ ਗਿਆ ਏਦਾਂ ਈ ਟਿਊਸ਼ਨ। ਥੋੜੇ ਜਿਹੇ ਚਾਵਲ ਪਏ ਸੀ, ਨਮਕੀਨ। ਉਹ ਏਟਥ ਵਿੱਚ ਹੈਗਾ। ਓ ਟਵੈਲਥ 'ਚ।
ਅੱਛਾ -ਅੱਛਾ, ਆਂਦੀ ਰਹਿੰਨੀ ਆ ਮੈ ਤੇਰੀ ਗਲੀ 'ਚ ਆਂਦੀ ਰਹਿੰਨੀ। ਫਿਰ, ਆਪਾਂ ਆਰਤੀ ਦੇ ਘਰ ਆਂਨੀ ਆ ਨਾ, ਫਿਰ ਟਾਈਮ ਈ ਇੰਨਾ ਨੀ ਹੁੰਦਾ, ਬਸ ਪੰਜ ਮਿੰਟ। ਘਰ ਰਿਪੋਰਟ ਵਗੈਰਾ ਦਿੱਤੀ, ਤੇ ਫਿਰ ਬਸ ਚੱਲਾਂਗੇ, ਹਾਂ। ਫਿਰ ਵੀ, ਉਦਨ ਤੇ ਲੰਘ ਗੀ ਏ, ਉਦਨ ਹਾ। ਪਤਾ ਨੀ, ਕੋਈ ਖੜੀ ਸੀ, ਪਤਾ ਨੀ ਤੇਰੀ ਸੱਸ ਸੀ, ਬੈਕ ਪਿੱਠ ਕਰਕੇ ਖੜੀ ਸੀ, ਤੇਰੇ ਬੂਹੇ ਅਗੇ ਲੰਘੀ ਸੀ ਮੈ। ਫਿਰ ਜਲਦਬਾਜ਼ੀ ਹੁੰਦੀ ਆਣ-ਜਾਣ ਦੀ ਫਿਰ ਬੱਸ ਫਿਰ ਹਾਂ।
ਅਗੋ ਲੈਦੇ ਹੋਗੇ ਤੁਸੀਂ ਠੀਕ ਹੈ। ਹੂੰ-ਹੂੰ, ਇਹ ਵੀ ਬੜੀ ਬਿਜੀ ਹੋ ਗਈ ਹੁਣ ਤੇ। ਹਨਾ ਹਾਂ ਏ ਵਿਚਾਰੀ ਵੀ ਏਦਾਂ ਹੀ ਹੈ। ਉਝ ਏ ਵੀ ਬੜਾ ਮਾਰਦਾ ਜੇ ਉਹ ਵੀ।
ਹਸਬੈਂਡ ਬਹੁਤ ਗੰਦਾ, ਹਾਂ। ਆਪ ਇੰਨੀ ਚੰਗੀ ਹੈ ਬੱਚੇ ਲਾਇਕ ਨੇ ਆਪ ਬਹੁਤ ਚੰਗੀ ਏ ਬਹੁਤ ਅੱਛੀ ਵਰਕਰ ਸੋਹਣੀ ਰੱਜ ਕੇ ਆਦਮੀ ਦੀ ਸ਼ਕਲ ਵੇਥੇ ਦੀ ਉਦੀ ਵੇ ਪਰੀ ਹੈਗੀਆਂ ਪਰੀ ਹਾਂ-ਹਾਂ ਹੁ ਤੇ ਹੁੀ ਹਾਂ। ਹਜੀ-ਹਜੀ, ਹਾਂ ਏਡੀ ਸੋਹਣੀ ਏ ਗੱਲ ਕਰਦੀ ਮੂੰ ਚ ਫੁਲ ਛਢ ਨੇ ਕੋਈ ਕੰਮ ਕਹਿ ਦੇ ਤੂੰ ਦੀਦੀ ਮੇਰਾ ਇਹ ਕੰਮ ਹੈ ਇੱਕ ਵਾਰ ਵੀ ਕਦੀ ਨੀ ਮਨਾ ਕਰੇਗੀ ਨਹੀਂ ਮੈਂ ਨੀ ਕਰੂੰਗੀ ਕਦੀ ਨਹੀਂ ਕਿਸੇ ਮਨਾ ਨੀ ਕੀਤਾ ਕਦੇ ਕਿਸੇ ਕੰਮ ਤੋਂ ਬਹੁਤ ਅੱਛੀ ਵਰਕ ਹਾਂ, ਬਹੁਤ ਅੱਛਾ ਨੇਚਰ ਵਾਇਜ। ਬਹੁਤ ਅੱਛੀ ਹੈਗੀ ਆ ਹ ਹੋਰ।
ਅਸੀਂ ਵੀ ਜਾਂਦੇ ਰਹਿੰਦੇ ਹਨਾ।
ਅੱਛਾ-ਅੱਛਾ, ਹੂੰ ਨਹੀ ਬਹੁਤ ਵਧੀਆ ਸੁਭਾਅ, ਬਹੁਤ ਵਧੀਆ ਸੁਭਾ ਇੱਕ ਮੁੰਡਾ ਕਨੇਡਾ ਤੇ ਚੰਡੀਗੜ੍ਹ ਏ।
ਇੱਕ ਚੰਡੀਗੜ੍ਹ ਹੈ ਹਾਂਜੀ, ਠੀਕ ਏ ਬੱਚੇ ਦੋਨੋ ਲਾਇਕ ਤੇ ਨਿਕਲ ਗਏ ਨੇ ਨਾ।
ਹਾਂ, ਬੱਚੇ ਲਾਏਕ ਚਲੋ ਬੱਚੇ ਨਿਕਲ ਜਾਣ ਲਾਏਕ ਤੇ ਬੰਦਾ ਭੁੱਲ ਜਾਂਦਾ ਆਪਣਾ ਸਾਰਾ ਕੁਛ ਹਨਾ। ਹਾ, ਪਿੱਛੇ ਵੀ ਇੰਨਾ ਮਾਰਿਆ ਸੌ ਵਿਚਾਰੀ ਨੇ ਆਂਗਣਵਾੜੀ ਆਈ ਉੱਥੇ ਸਾਰੇ ਦਗ ਇਨੀ ਸਵੈਲਿੰਗ ਹੋਈ ਦੀ ਸੂਜੀ ਦੀ ਸਹਾਰੇ ਨੀਲ ਪਏ ਦੇ ਵਿਚਾਰੀ ਤਾਂ ਵੀ ਹਸੀ ਜਾਂਦੀ ਪਈ ਏ ਤਾਂ ਵੀ ਹੱਸ ਕੇ ਗੱਲ ਕਰਦੀ ਹਾਂ, ਹਸ ਕੇ ਗੱਲ ਕਰਦੀ ਏ ਬਹੁਤ ਵਧੀਆ ਸੁਭਾਅ ਹੈ।
ਸਮੂਥਿੰਗ ਵਗੈਰਾ ਕਰਾਈ ਸੀ ਨਾ ਮੇਰੀ ਜੇਠਾਨੀ ਕੋਲਿ ਹੀ। ਕਰਵਾਈ ਸੀ ਉੱਥੇ ਹੀ ਇੰਨਾ ਬੋਲਣ ਲੱਗ ਗਿਆ ਕਿੱਦੇ ਪਿੱਛੇ ਕਰਵਾ ਰਹੀ ਏ ਯ ਹੈ ਵੋ ਹੈ ਕਿਹਨੂੰ ਦਿਖਾਣਾ ਈ।
ਜਿਵੇ ਸਕੀ-ਸਕਿ
ਮੁਸਲਮਾਨ ਸੀ, ਜਿਹੜਾ ਕਰਕੇ ਗਿਆ ਮੁਸਲਮਾਨਾਂ ਕੋਲ ਬੈਂਦੀ ਏ ਸਾਡੇ ਘਰ ਹੀ ਉੱਧਰ ਇੰਨਾ ਬੋਲ ਗਿਆ। ਮੇਰੀ ਜੇਠਾਨੀ ਵੱਲ ਬੜਾ ਬੋਲ ਗਿਆ ਬੜੀਆਂ ਗਾਲਾਂ ਕੱਢ ਗਿਆ ਬੜੀਆਂ, ਜਦੋਂ ਫੇਰ ਘਰ ਗਈ ਪਤਾ ਨੀ ਉਨੂੰ ਘਰ ਜਾ ਕੇ ਫੇਰ ਮਾਰਿਆ ਵੀ ਇਸ ਕੀ ਦੱਸ ਫੇਰ ਉਹਨੇ ਪਤਾ ਨੀ ਅਜੇ ਕਲਰ ਕਰਵਾਉਣੇ ਸੀ ਫਿਰ ਉਹਨੇ ਕਲਰ ਕਰਵਾਏ ਹੀ ਨੀ।
ਸਾਡੇ ਅਖਣ ਅਸੀਂ ਤਾਂ ਹੀ ਕੁਛ ਕਰਵਾਉਂਦੇ ਨੀ, ਕਿਤੇ ਜਾਂਦੇ ਹਾਂ ਪਾਰਲਰ ਵੈਸੇ ਮੈਂ ਕਦੇ ਅੱਜ ਤਕ ਗਈ ਨੀ ਹੈਗੀ। ਕਿਧਰੇ ਵੀ ਜਾਓ ਟਾਈਮ ਦਾ ਦੇਖਣਾ ਪੈਂਦਾ, ਅਸੀਂ ਪਤਾ ਕੀ ਵੇਖਨੇ ਹਾਂ ਜਾਂ ਸਕੂਲੋਂ ਆਂਗਣਵਾੜੀ ਤੋਂ ਮੈਂ ਅੱਜ ਵੀ ਹੁਣ ਕੱਲ ਵੀ ਮੈਂ ਆਂਗਨਵਾੜੀ ਦਾ ਬਾਨਾ ਪਾਇਆ ਮੈਂ ਆਂਗਨਵਾੜੀ ਜਾ ਰੀ ਆ ਉੱਧਰ ਮੈਂ ਗਈ ਨੀ। ਤੇ ਆਪਣਾ ਕੀ ਕੇਂਦੇ ਆਪਣਾ ਕੰਮ ਨ ਟਾਆ ਮਨੂੰ ਕੀ ਐ ਤੇ ਆਪਣਾ ਉਹ ਕੰਮ ਨਿਪਟਾਇਆ। ਅੱਜ ਵੀ ਹੁਣ ਐਵੇਂ ਕੀਤਾ ਹੇਗਾ ਕਿਉਂਕਿ ਅਸੀਂ ਜੇ ਵੈਸੇ ਜਾਨੇ ਆ ਨਾ ਤੇ ਫੇਰ ਸਾਨੂੰ ਟਾਈਮ ਜਾਦਾ ਨੋਟ ਹੁੰਦਾ ਇੰਨੇ ਤੋਂ ਇਨੇ ਟਾਈਮ, ਇੰਨੀ ਦੇਰ ਲੱਗ ਗਈ ਯੇ ਐ ਵੋ, ਕਾਡ-ਕਾਡ ਕੇ ਰਖ। ਨਾ-ਨਾ ਹੂਨ ਤੱਲਾ ਗੀ। ਵਿੱਚ ਸਟੀਲ ਦਾ ਡਿੱਬਾ ਕੱਢ, ਆਟੇ ਆਲਾ ਡਿੱਬਾ ਕੱਢ ਭੁੱਖ ਲੱਗ ਗਈ ਰੋਟੀ ਦਾ ਟਾਈਮ ਹੋ ਗਿਆ ਨਾ ਸਾਨੂੰ
ਹਾਂ ਰੋਟੀ ਦਾ ਬਸ ਹੋਣ ਵਾਲਾ ਟਾਈਮ ਤੁਸੀਂ ਬਣਾ ਲੈਣਾ ਫਿਰ ਮੈਂ ਨਾ ਤਾਨੂੰ ਠੇਰ ਕੇ ਵੀ ਕਰਾਂਗੀ ਠੀਕ ਐ।
ਕੋਈ ਗੱਲ ਨੀ ਕਰ ਲੀ ਨੋਰਮਲ ਕੋਲ ਕਰਕੇ ਕੈ ਦੀ ਠੀਕ ਏ, ਓਕੇ ਬੇਟਾ, ਓਕੇ ਬੇਟਾ ਬਾਏ।